ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਠੀਕ ਹਾਂ, ਤੁਸੀਂ ਸੁਣਾਓ ਆਪਣੀ?
ਬਸ ਕੁਛ ਨੀ ਬਸ ਬੈਠੇ ਸੀਗੇ। ਅਹ ਨਾਸ਼ਤਾ ਕਰਕੇ ਹਟੇ ਆ।
ਅੱਛਾ-ਅੱਛਾ,
ਹੋਰ ਤੁਸੀਂ ਕਰ ਲਿੱਤਾ?
ਬਸ ਹੁਣੇ ਵੈਸੇ ਤੇ ਚਾਹਣੀ ਚਾਹ ਪਾਣੀ ਪੀਤਾ ਹੈ, ਅੱਜ ਲੇਟ ਹੀ ਹੋ ਗਿਆ।
ਅੱਛਾ ਜੀ ਠੀਕ ਹੈ, ਹੋਰ ਦੱਸੋ? ਸੋ ਘਰ ਪਰਿਵਾਰ ਸਭ ਠੀਕ ਏ?
ਸਭ ਵਧੀਆ ਤੁਸੀਂ, ਆਪਣੇ ਸੁਣਾਓ ਠੀਕ ਨੇਂ
ਬਸ ਠੀਕ ਹੈ ਜੀ ਬੈਠੇ ਹੋਏ, ਆ ਸਭ ਵਧੀਆ ਚੱਲੀ ਜਾਂਦਾ।
ਹਾਂਜੀ-ਹਾਂਜੀ ਉਹ ਤੇ ਹੈ ਹੀ ਹੈ।
ਹਾਂਜੀ, ਹੋਰ ਦੱਸੋ ਮੌਸਮ ਕਿਵੇਂ ਉੱਧਰ ਦਾ?
ਮੌਸਮ ਠੀਕ ਹੀ ਐ, ਜਾਂ ਨਾ ਗਰਮੀ ਹੈ, ਥੋੜਾ ਮੌਸਮ ਵਿੱਚ ਹੈਗੇ ਹੈ। ਠੰਡਕ ਕੋਈ ਹੋਈ ਹੈ।
ਅੱਛਾ ਜੀ ਚਲੋ ਵਧੀਆ, ਇੱਥੇ ਤਾਂ ਬੜੀ ਗਰਮੀ ਪੈ ਰਹੀ ਹੈ। ਬੜਾ ਬੁਰਾ-ਹਾਲ ਹੈ, ਧੁੱਪ ਐਨੀ ਤੇਜ਼ ਚੜ੍ਹ ਗਈ ਹੋਈ ਹੈ, ਬਿਲਕੁਲ ਗਰਮੀ ਨਾਲ ਬੁਰਾ ਹਾਲ ਆ। ਹੋਰ ਮੈਂ ਤਾਂ ਨਾ ਇੱਕ ਤੁਹਾਨੂੰ ਗੱਲ ਪੁੱਛਣੀ ਸੀ, ਤਾਂ ਮੈਂ ਫੋਨ ਕੀਤਾ ਸੀਗਾ। ਮੈਂ ਕਿਹਾ ਪੁੱਛਾਂ ਮੇਰੇ ਨਾ ਇੱਕ ਜਿਹੜਾ ਵਾਈਟ ਕਲਰ ਦਾ ਸੂਟ ਹੈਗਾ ਨਾ ਪ੍ਰੀਮ ਜੇ ਕਲਰ ਦਾ ਪਿੱਛੇ ਅਸੀਂ ਗਏ ਸੀ, ਵਿਆਹ ਤੇ ਫੰਕਸ਼ਨ ਤੇ ਤੇ ਉਹਦੇ ਨਾ ਬਸ ਬੱਚੇ ਤੁਹਾਨੂੰ ਕਿੰਨੇ ਸ਼ਰਾਰਤੀ ਹੁੰਦੇ ਨੇ, ਬੱਚੇ ਇਹਨਾਂ ਨਾਲ ਖਾਂਦੇ ਮ-ਖਾਂਦੇ ਪੀਲੇ ਦਾਗ ਪਾਤੇ ਨੇ ਆਪਣੇ ਹੱਥ ਲਾਤੇ ਨੇ ਤੇ ਹੁਣ ਹੈਗਾ, ਕਰੀਮ ਕਲਰ ਦਾ ਸੂਟ ਸਮਝ ਨੀ ਆਂਦੀ, ਹੁਣ ਉਹ ਦੁਬਾਰਾ ਸੂਟ ਪੈਣਾ ਵੀ ਨੀ ਹੈਗਾ। ਕੀ ਕਰਨਾ ਚਾਹੀਦਾ ਹੈ? ਕਿੱਦਾਂ ਉਤਰਨ, ਨਾ-ਨਾ। ਵੋਸ਼ ਨੀ ਕੀਤਾ, ਬਸ ਅਸੀਂ ਪਰਸੋਂ ਤਾਂ ਅਜੇ ਵਿਆਹ ਅਟੈਂਡ ਕੀਤਾ ਹੈਗਾ ਏ। ਤੇ ਫਿਰ ਹਜੇ ਰੱਖਿਆ ਹੋਇਆ ਏ।
ਹੂੰ-ਹੂੰ, ਤੁਸੀਂ ਤੇ ਨਾ ਜਿਵੇਂ ਅਹ ਉਹ ਤੇ ਡਰਾਈਕਲੀਨ ਵਾਲੇ ਨੂੰ ਦੇਣ ਦੇਣਾ। ਜੇ ਨਈ ਤੇ ਅਹ ਆਪ ਕਾਰ ਜਿਵੇਂ ਕ ਅਹ ਕਰ ਲੈਣਾ, ਜੇ ਨੀਂਬੂ ਹੁੰਦਾ ਏ ਨਾ, ਨੀਂ ਹੂੰ ਤੇ ਅਹ ਈਨੋ ਹੋ ਗਿਆ। ਤੇ-ਤੇ ਇਹ ਜਿੱਥੇ-ਜਿੱਥੇ ਦਾਗ ਲੱਗਿਆ ਹੈ ਨਾ ਬਸ ਉੱਥੇ ਉਹਨੇ ਏਰੀਏ ਤੇ ਨਾ
ਅਹ ਨਿੰਬੂ ਨਚੋੜ ਕੇ ਤੇ ਥੋੜਾ ਜੇਹਾ ਔਰੇ ਤੇ ਇਨੋ ਪਾ ਦੋ। ਤੇ ਨਾਲ ਨਾ, ਥੋੜਾ ਜਿ ਜਾਂ ਵਿਨੇਗਰ ਪਾ ਦੇਣਾ। ਸਿਰਕਾ ਜਿਹਨੂੰ ਕਹਿੰਦੇ ਨੀ। ਹਾਂ, ਤੇ ਬਸ ਉਹ ਪਾ ਕੇ ਅ ਪਹਿਲੇ ਤੇ ਇੱਕ ਮਿੰਟ ਵਾਸੇ ਇਵੇ ਹੀ ਰੱਖ ਦੇਨਾ, ਹਲਕਾ ਜਾਂ ਮਲ ਕੇ। ਤੇ ਬਾਅਦ ਚੋਂ ਥੋੜ੍ਹੀ ਦੇਰ ਬਾਅਦ ਨਾ ਉਹਦੇ ਤੇ ਹਲਕਾ ਜਿਹਾ ਸਰਫ, ਲਿਕਵੀਡ ਸਰਫ ਪਾ ਲੇਣਾ। ਜਾਂ ਅੱਛਾ ਵਾਲਾ ਕੋਈ ਤੁਹਾਡਾ, ਪਾਊਡਰ ਵਾਲਾ ਸਰਫ ਹੋਏਗਾ। ਹੋ ਪਾ ਲੇਨਾ। ਉਹਨੂੰ ਹਲਕੇ ਹਲਕਾ ਮਲਣਾ। ਹਾਂ, ਬਸ ਉਹ ਥੋੜ, ਮੰਲੋਗੇ ਨਾ ਹਾਂਜੀ ਉੱਤਰ ਜਾਂਦਾ ਹੈ, ਸੱਠ ਸੱਤਰ ਪ੍ਰਸੈਂਟ ਤੇ ਉਤਰ ਹੀ ਜਾਂਦਾ ਹੈ ਬਾਕੀ ਪਤਾ ਨੀ ਵੇਖੋ ਕੱਪੜਾ ਵੀ ਹੁੰਦਾ ਨਾ ਕਈ, ਉਹ ਜਿਹੜਾ ਕੱਪੜੇ ਅਗਰ ਕੋਟਨ ਹੁੰਦਾ ਹੈ, ਉਹਦੇ ਤੇ ਤੇ ਨਿਕਲ ਜਾਂਦਾ ਹੈ।ਇਹ ਕਈ ਹੁੰਦੇ ਨੇ ਨਾ ਅਹ ਸਾਟ ਕਟਨ ਯਾ ਰੇਸ਼ਮੀ ਕੱਪੜੇ, ਇਹਦੇ ਤੇ ਫਿਰ ਫੈਲ ਜਾਂਦਾ ਹੈ ਦਾਗ। ਜੇ ਤੇ ਤੇਲ ਵਾਲਾ ਦਾਗ ਏ
ਹਾਂਜੀ।ਹੈਗਾ ਤੇ ਤੇਲ ਵਲਾ ਹੀ ਦਾਗ ਹੈਗਾ।ਬੱਚੇ ਨੇ ਖਾਂਦੇ ਖਾਂਦੇ ਤੇਲ ਕਿਲ ਵਾਲੇ ਦਾਗ ਲਾਲੇ।
ਅੱਛਾ। ਤੇ ਪਹਿਲੇ ਪਾਊਡਰ ਇ ਇ ਜਿਹੜਾ ਹੁੰਦਾ ਨੀ, ਪਾਊਡਰ ਅਸੀਂ ਪਾਉਦੇ ਹਾਂ।ਹਾ ਟੈਲਕਮ ਪਾਊਡਰ ਹੁੰਦਾ ਹੈ।
ਹਾਂਜੀ-ਹਾਂਜੀ।
ਚਿੜਕ ਦੇਨਾ ਉੱਤੇ ਥੋੜਾ ਜਿਹਾ। ਬਸ ਉਹ ਸ਼ਿੜਕ ਤੇ ਔ ਗਏ। ਤੇ ਉਹਦੇ ਨਾਲ ਨਾ ਤੇਲ ਸਾਰਾ ਅਬਜੋਰਬ ਕਰ ਲੇਗਾ।
ਅੱਛਾ ਜੀ।
ਹਾਂ ਫੇਰ ਉਹ ਐਕ ਚਾ ਪਾਊਡਰ ਚਾੜ ਕੇ ਫਿਰ ਤੁਸੀਂ ਇਹ ਲਗਾਣਾ, ਤੇ ਤੁਹਾਡਾ ਦਾਗ ਨਿਕਲ ਜੇਗਾ। ਜ ਇੱਥੋਂ ਤੱਕ ਮੈਨੂੰ ਲੱਗਦਾ ਹੈ
ਅੱਛਾ ਜੀ। ਕੋਈ ਨਾ, ਮੈਂ ਫਿਰ ਟਰਾਈ ਕਰਕੇ ਦੇਖਾਂਗੀ। ਹਾਂਜੀ। ਤੇ ਹੋਰ ਕੋਈ ਸੋਲਿਊਸ਼ਨ ਇਹਦੇ ਤੋਂ ਇਲਾਵਾ, ਸੌਖੇ ਤਰੀਕੇ ਨਾਲ। ਥੋੜਾ ਜਲਦੀ ਨਿਕਲ ਜਾਵੇ। ਕਿਉਂ ਅੱਗੇ ਇੱਕ ਹੋਰ ਫੰਕਸ਼ਨ ਆ ਰਿਹਾ ਸੀਗਾ, ਮੈਂ ਸੂਟ ਸਵਾਏ ਨੀ ਸੀਗੇ।ਮੈਂ ਸੋਚ ਰਹੀ ਸੀ ਚਲੋ ਅਹੀ ਪਾਾਲਾਂਗੀ, ਅਲੱਗ ਅਲੱਗ ਚੇਗਾਰੀ ਤਾਂ ਹੈਗੀ ਆ।
ਉਹ ਤੇ ਹੈ ਈ, ਯਾ ਫਿਰ ਡ੍ਰੈਕਲੀਨ ਵਾਲੇ ਨੂੰ ਦੇ ਹਾਂ ਡਰਾਈਕਲੀਨ ਵਾਲਾ ਵੀ ਹੈ, ਫਿਰ ਡਰਾਕਲੀਨ ਵਾਲਾ ਤੇ ਡੇਢ ਦੋ ਸੌ ਲੈ ਲੈਂਦਾ ਜੇ ਵਧੀਆ ਪਾਰਟੀ ਵੀਅਰ ਪਾਰਾ ਸੂਟ ਏ ਉਹਦੇ ਹਿਸਾਬ ਦੇ ਨਾਲ ਹਾਂ ਜੇ ਤੁਸੀਂ ਸ਼ਰਟ-ਸ਼ਰਟ ਕਰਾਓਗੇ ਫੇਰ ਤੇ ਡੇਢ ਸੌ ਰੁਪਇਆ ਲੈ ਲਏਗਾ, ਸੌ ਜਾਂ ਡੇਢ ਸੌ ਰੁਪੀਆ ਬਾਕੀ ਤੁਹਾਡੇ ਉੱਧਰ ਦਾ ਪਤਾ ਹੈਗਾ, ਤੁਹਾਨੂੰ ਹਿਸਾਬ ਕੀ ਲੈਂਦਾ ਹੈ ਹੂੰ, ਵੈਸੇ ਤਾਂ ਜਿਵੇਂ ਕਰਾਨੇ ਆ ਨਾ ਜਿਹੜੇ ਸੂਟ ਅਸੀਂ ਪਾਰਟੀ ਵੇਅਰ, ਉਹਦੇ ਹੀ ਤੇ ਚਾਲੀ ਪੰਜਾਹ ਰੁਪਏ ਤੇ ਲੈ ਲੈਂਦਾ ਐ, ਜੇ ਚੁੰਨੀ ਵੀ ਹੈਗੇ ਤੇ, ਫੇਰ ਸੱਠ ਰੁਪਏ ਤੱਕ ਲੈ ਲੈਂਦਾ ਹੈ।
ਅੱਛਾ ਜੀ।
ਹਾਂ,
ਹਾਂ ਮੈਂ ਤਾਂ ਨਾ ਮੈਂ ਹੀ ਇੱਕ ਹੋਰ ਸੀਗੀ, ਪ੍ਰੋਬਲਮ ਮੈਂ ਕਹਿ ਰੀ ਸੀ ਅੱਜ ਕੱਲ ਜਿਹੜੇ ਮੈਂ ਸੂਟ ਪ੍ਰੈਸ ਕਰਦੀ ਆ ਨਾ, ਉਹਨਾਂ ਤੇ ਵੱਟ ਨੀ ਨਿਕਲਦੇ, ਤੇ ਜਿਵੇਂ ਇੱਕ ਪਿਓਰ ਕੋਟਨ ਦੇ ਸੂਟ ਹੈਗੇ ਨੇ ਇੱਕ ਆਦੇ ਨੇ ਅ ਕੱਪੜਾ ਜਿੰਨੀ ਵਾਰ ਧੋ ਕੱਪੜਾ ਸ਼ਿੰਕ ਹੋ ਜਾਂਦਾ, ਉਹ ਸੂਟ ਹੈਗੇ ਨੇ ਉਹਨਾਂ ਦੀ ਵੱਟ ਹੀ ਨਹੀਂ ਗੱਲ ਪਤਾ ਨੀ, ਸਮਝ ਨੀ ਆਦੀ ਕਿਉਂ, ਐਦਾਂ ਕਿਉਂ ਹੁੰਦਾ ਹੈ, ਤੁਸੀਂ ਕਿੱਦਾਂ ਕਰਦੇ ਕੱਪੜੇ ਪਾਏ ਸੀ ਆਪਣੇ,
ਅਸੀਂ ਤਾਂ ਦੇਖੋ ਜੀਵੇਂ ਹੈਗੇ, ਨੇ ਸਰਦਾਰ ਜੀ ਹੈਗੇ ਨੇ ਇਹਨਾਂ ਦਾ ਕੁੜਤਾ ਪਹੁੰਚਾਦੇ ਹੋਵੇ ਇਹ ਤੇ ਕੋਟਨ ਦੇ ਹੈਗੇ ਨੇ ਪਾਦੇ ਨੇ
ਠੀਕ ਹੈ
ਤੇ ਅਸੀਂ ਥੋੜਾ ਜੀ, ਨਾ ਮੈਂ ਪਾਣੀ ਦਾ ਛਿੱ ਟਾ ਮਾਰ ਕੇ ਅਹ ਤੇ ਫੇਰ ਪ੍ਰੈਸ ਖੇਦਨੀ ਆ। ਕੋਟਨ ਜਿਵੇਂ ਇਹਦੇ ਚ ਹ ਹੂ ਹਾਂਜੀ ਇਹਦੇ ਨਾਲ ਜਾਂਦਾ ਹੈ। ਜਿਵੇਂ ਕੋਟਨ ਮੋਡ ਹੁੰਦਾ ਹੈ। ਨਾ ਵਿੱਚ ਅਲੱਗ- ਅਲੱਗ ਹੁੰਦੇ ਨੇ। ਵੁਲਣ ਦਾ ਕਰਨਾ ਤੁਸੀਂ ਸਿਲਕ ਦਾ ਕਰਨਾ ਹੈ ਤੇ,, ਜਿਵੇਂ ਕੋਟਨ ਦਾ ਕਰਨਾ ਹੋਵੇ ਤੇ ਮੈਂ ਕੋਟਨ ਵਾਲਾ ਕਰ ਲੈਂਦੀ ਹਾਂ ਨਾ ਸੇਕ ਤੇਜ ਕਰ ਲੈਂਦੀ ਹਾਂ ਰ ਹਾਂ
ਤੇ ਤੁਹਾਡੇ ਫੇਰ ਪ੍ਰੈਸ ਜ਼ਿਆਦਾ ਵਧੀਆ ਹੋਣੇ ਨਾ ਉਹਦੇ ਚ ਸਾਰੇ ਫੰਕਸ਼ਨ ਹੋਣਗੇ ਨਾ ਉਹਦੇ ਨਾਲ ਵੀ ਹੋਰ ਪਾਂਦਾ ਇਸ ਚੀਜ਼ ਦਾ
ਨਹੀਂ ਉਹ ਤੇ ਸਾਰੇ,, ਜਿਹੜੀਆਂ ਅਸੀਂ ਪ੍ਰੈਸਾਂ ਨੋਰਮਲ ਰਹਿੰਦੇ ਹ ਉਹਨਾਂ ' ਹੁੰਦਾ ਹੀ ਹੈਗਾ ਇੱਕ ਪ੍ਰੈਸ ਤੇ ਉਹ ਵੀ ਆਉਂਦੀ ਹੈ। ਨਾ ਸਟੀਮ,, ਸਟੀਮ ਵੀ ਹੁੰਦੀ ਹੈ। ਨਾਲ-ਨਾਲ ਪਾਣੀ ਛਿੜਕਦੀ ਜਾਂਦੀ ਹੈ, ਜਿਵੇਂ ਕੋਟਨ ਦੇ ਕੱਪੜਿਆਂ ਨੂੰ। ਕਰਨਾ ਹੈ। ਤੇ ਇੱਕ ਉਹ ਹੁੰਦੀ ਹੈ ਨਾ, ਸ਼ਿਫੋਨ ਦੀ ਚੁਨੀਆਂ ਹੁੰਦੀਆਂ ਨੇ ਪਿਓ ਦੀਆਂ ਉਹ ਤੇ ਧੋ ਤੇ ਬਿਲਕੁਲ ਪੁਲੀ ਨਾ ਮੁੱਠ ਜਿੰਨੀ ਬਣ ਜਾਂਦੀਆਂ ਨੇ ਉਹਨਾਂ
ਬਸ ਉਹਨਾਂ ਨੂੰ ਖਿੱਚਣਾ ਪੈਂਦਾ, ਵਾਰ- ਵਾਰ ਖਿੱਚੀ ਚਲੋ, ਖਿੱਚ ਚ ਜੱਲੋਂ ਫਿਰ ਖਿੱਚ ਕੇ ਪ੍ਰੈੱਸ ਕਰੀਨਾ ਪੈਂਦਾ। ਹਾਂਜੀ, ਇਹ ਤਾਂ ਹੈਗਾ। ਬਸ, ਮੈਂ ਉਹੀ ਸੋਚ ਰਹੀ ਸੀਗੀ ਚਲੋ ਦੇਖਦੀ ਕੱਪੜੇ ਘਰੋਂ ਪ੍ਰੈਸ ਕਰਾਂ ਕਿ ਬਾਹਰੋਂ ਕਰਾਂ ਕਿਉਂਕਿ ਕੱਪੜੇ ਹੁੰਦੇ ਨੀ ਕਰੀਜ ਨੀ ਬਣਦੀ। ਸਲਵਾਰਾਂ ਵੀ ਨਾ ਖਰੀਦ ਹੋ ਜਾਂਣਦੀ ਏ। ਬਹੁਤ
ਉਹ ਜਿਹੜੇ ਹੁੰਦੇ ਨਾ, ਜਿਹੜੇ ਪ੍ਰੈਸ ਕਰਨ ਦੇ ਨੇ ਉਹਨਾਂ ਦੀ ਪ੍ਰੈਸ ਵੀ ਤੇ ਬੜੀ ਭਾਰੀ ਹੁੰਦੀ ਹੈ ਨਾ।
ਹਾਂ, ਉਹਨਾਂ ਦੀ ਪ੍ਰੈਸ ਬਹੁਤ ਭਾਰੀ ਹੁੰਦੀ ਹੈ।
ਹਾਂ ਉਹ ਤਾਂ ਕੁੱਟ ਕੇ ਮਾਰਦੇ ਨੇ ਪ੍ਰੈਸ।
ਹਾਂ ਉਹ ਉਹਨਾਂ ਦੀ ਪ੍ਰੈਸ ਹੁੰਦੀ ਆ
ਹਾਂ ਪਹਿਲੇ ਕੋਲੇ ਵਾਲੀ ਹੁੰਦੀ ਸੀ। ਹੁਣ ਤੇ ਹੋਰ ਵੀ ਆ ਗਈਆਂ ਨੇ। ਨਵੀਆਂ ਪ੍ਰੈਸਾਂ।
ਅਸੀਂ ਸਾਡੇ ਬਾਹਰ ਕਰਦੇ ਨੇ ਉਹਨਾਂ ਕੋਲ ਜਿਹੜੇ ਬਾਹਰ ਕਰਦੇ ਨੇ ਉਹ ਨੇ ਹੁਣ ਕੋਲੇ ਵਾਲੀਆਂ ਪ੍ਰੈੱਸਾਂ ਛੱਡ ਦਿੱਤੀਆਂ।
ਹਾਂਜੀ ਬਹੁਤ ਘੱਟ ਹੈਗੇ ਨੇ ਜਿੰਨਾ ਕੋ ਕੋਲੇ ਵਾਲੀ। ਹੁਣ ਤੇ ਦੇਖੋ ਜੀ ਉਹ ਵੀ ਆਉਂਦੀਆਂ ਨੇ ਵੀ ਗੈਸ ਵਾਲੀਆਂ ਵੀ, ਤੇ ਗੈਸ ਵਾਲੀਆਂ।
ਅੱਛਾ ਯਾਨੀ ਕਿ ਇੰਨਾ ਟਾਈਮ ਚੇਂਜ ਹੋ ਚੁੱਕਾ ਹੈ। ਹਾਂ, ਹਾਂ ਹਾਂ।
ਹਾਂ। ਵੀ ਪਖਾਨ ਦੀ ਲੋੜ ਨੀ ਪੈਂਦੀ ਵੀ ਹਾਂ। ਗੈਸ ਵਾਲੀਆਂ ਹੁੰਦੀਆਂ ਨੇ ।ਪਰ ਹੁਣ ਤਾਂ ਗੈਸ ਦੇਖੋ ਏਡੀ ਮਹਿੰਗੀ ਹੋ ਗਈ ਏ।
ਹਾਂ ਘਰਾਂ ਸਿਲੰਡਰ ਨੀ ਮਿਲਦੇ ਪਏ ਤੇ ਪ੍ਰੈਸਾਂ ਵਾਸਤੇ ਕਿੱਥੇ ਮਿਲਦੇ ਹੋਣੇ ।
ਹਾਂ ਹੁਣ ਤੇ ਫੇਰ ਬਿਜਲੀ ਵਾਲੀਆਂ ਹੀ ਕੰਮ ਕਰ
ਹਾਂ ਬਿਜਲੀ ਵਾਲੀ ਫੇਰ ਕਾਮਯਾਬ ਹੈਗੀ ਆ। ਇਹ ਤਾਂ ਹੈਗਾ। ਹਾਂ ਮੇਰੇ ਤਾਂ ਬਸ ਇੱਕ ਨਵੇਂ ਸੂਟ ਦੇ ਪਿੱਛੇ ਨਾ ਮਨ ਪਰੇਸ਼ਾਨ ਹੋ ਗਿਆ ਬਸ ਮਨ ਉਦਾਸ ਹੋਇਆ ਪਿਆ। ਉਹ ਨਵਾਂ ਸੂਟ ਸੀਗਾ। ਅਜੇ ਇੱਕੋ ਵਾਰੀ ਪਾਇਆ ਕੋਈ ਦੂਸਰੀ ਵਾਰੀ ਨਹੀਂ ਪਾਇਆ ।ਉੱਤੋਂ ਫੰਕਸ਼ਨ ਵੀ ਨੇੜੇ ਹੈਗਾ। ਮੈਂ ਉਹੀ ਸੋਚ ਰਹੀ ਹਾਂ ਬੱਚੇ ਨੇ ਦਾਗ਼ ਪਾਤਾ ਉਤਰਨਾ ਨਹੀਂ ਉਤਰਨਾ ਕਿੱਦਾਂ ਉਤਰੇਗਾ
ਨਾਲੇ ਸੂਟ ਕਿਹੜੇ ਸਸਤੇ ਆਉਂਦੇ ਨੇ ਭੈਣ ਜੀ। ਸੂਟ ਵੀ ਤੇ ਮਹਿੰਗੇ ਹੀ ਹੁੰਦੇ ਨੇ ।ਦੋ ਹਜ਼ਾਰ ਤੋਂ ਤੇ ਘੱਟ ਦਾ ਕੋਈ ਪਾਰਟੀ ਵੇਅਰ ਸੂਟ ਆਉਂਦਾ।
ਨਹੀਂ ਆਉਂਦਾ। ਉਹ ਹੀ ਤਾਂ ਗੱਲ ਹੈ। ਉਹੀ ਦੇਖ ਦੀ ਪਈ ਆ ਨਹੀਂ ਮੈਂ ਸੋਚਦੀ ਹਾਂ ਚਲੋ ਬਾਹਰੋਂ ਹੀ ਕਰਵਾ ਲਾਂਗੇ। ਹੁਣ ਹੋਰ ਕੀ ਕਰਨਾ ਫੇਰ। ਘਰ ਉਤਾਰਿਆ ਨਾ ਉਤਰਿਆ ਐ ਤੇ ਫੇਰ ਔਖਾ ਹੋ ਜਾਣਾ ਫੇਰ।
ਹਮ।
ਬਾਹਰ ਕਰਵਾਇਆ ਚੰਗਾ।
ਹਾਂ ਉਹ ਤੇ ਹੈ ਹੀ ਏ ਠੀਕ ਹੋਰ।
ਅ ਸਬਜ਼ੀ ਦੀ ਤਿਆਰੀ ਕਰ ਲਿੱਤੀ। ਤ ਵੀ ਹੋ ਗਈ ਤਿਆਰੀ ਤੁਹਾਡੀ।
ਬਸ ਬਸ ਹੁਣ ਨਾਸ਼ਤਾ ਵੀ ਬਸ ਬਣਾ ਲੱਗੇ ਸੀ। ਪੁੱਛਾਂ ਗੀ ਹੁਣ। ਬੀ ਨਾਸ਼ਤੇ ਨਾ ਅੱਜ ਤੇ ਕੋਈ ਨਾ ਸਬਜ਼ੀ ਰਾਤ ਦੀ ਬੱਚੀ ਦਾਲ ਤੇ ਹੁਣ ਕੁਛ ਵੇਖ ਨੇ ਆ। ਮੈਂ ਤੇ ਮੈਂ ਤੇ ਕਹਿੰਦੀ ਪਈ ਸੀ ਮੈਂ ਕਿਹਾ ਉਹ ਬਣਾ ਦਵਾ। ਪਨੀਰ ਦੀ ਪੁਰਜੀ ਬਣਾ ਦਵਾ ਤੇ ਜਾਂ ਫੇਰ ਆਲੂ ਬਣਾ ਦਵਾਂ ਸੁੱਕੇ ਜੀਰੇ ਆਲੇ। ਤੇ ਪੁੱਛਾਂਗੀ ਫੇਰ ਹੀ ਬਣਾਵਾਂਗੀ। ਹਾਂ ਉਹ ਤੇ ਹੈ ਹੀ ਐ ।
ਹਾਂਜੀ ਚਲੋ ਠੀਕ। ਠੀਕ ਹੈ ਭੈਣ ਜੀ ਹਨਾ ਫੇਰ ਕਰਦੇ ਹ ਗੱਲ ਫ੍ਰਰੀ ਹੋ ਕੇ। ਨਾਸ਼ਤੇ ਦੀ ਤਿਆਰੀ ਉਹ ਕਿਆ ਨਾਮ ਮੈਂ ਅਸੀਂ ਸਬਜ਼ੀ ਸੁਬਜੀ ਬਣਾਉਣੀ ਆ ਨਾ ਦੁਪਹਿਰ ਵਾਸਤੇ। ਬਣਾ ਕੇ ਰੱਖ ਲਈਏ। ਕਰਦੇ ਹ ਰੁਕ ਕੇ ਗੱਲ ਤੁਹਾਡੇ ਨਾਲ।
ਚਲੋ ਠੀਕ ਹੈ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ।ਸਤਿ ਸ਼੍ਰੀ ਅਕਾਲ।